ਹਾਂਜੀ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ- ਚਾਲ ਤੁਹਾਡਾ?
ਵਧੀਆ ਤੁਸੀਂ ਸੁਣਾਓ?
ਹਾਂਜੀ। ਮੈਂ ਵੀ ਠੀਕ -ਠਾਕ, ਕੀ ਗੱਲ ਕਿੱਥੇ ਰਹਿੰਦੇ ਹੋ ਤੁਸੀਂ?
ਬਸ ਏਦਾਂ ਹੀ ਸਾਈਡ ਬਾਏ ਸਾਈਡ ਬਿਜਨਸ ਕਰ ਰਹੀ ਸੀ ਓਦੋਂ ਚ ਹੀ ਬਿਜੀ ਸੀ।
ਅੱਛਾ-ਅੱਛਾ, ਕਿਹੜਾ ਬਿਜਨਸ ਕੀਤਾ ਤੁਸੀਂ?
ਮੈਂ, ਨੇਲ ਐਕਸਟੈਂਸ਼ਨ 'ਚ ਤਾਂ
ਅੱਛਾ- ਅੱਛਾ।
ਹਾਂਜੀ।
ਠੀਕ ਹੈ ਤਾਂ ਬੜਾ ਵਧੀਆ ਆਪਣਾ ਸਕਿੱਲਸ ਹੈ, ਤੁਸੀਂ ਸਿੱਖੀ ਉਹ ਦੀ ਸਿੱਖੀ ਹੈ ਤੁਸੀਂ?
ਹਾਂਜੀ। ਸਿੱਖਿਆ ਸੀ ਮੈਂ ਨਾ
ਅੱਛਾ! ਬੜਾ ਵਧੀਆ ਤੇ ਆਪਣਾ ਅੱਜ ਕੱਲ ਤਾਂ ਤੁਹਾਨੂੰ ਪਤਾ ਕਿੰਨੀ ਡਿਮਾਂਡ ਕੋਈ ਪਾਰਟੀ ਫੰਕਸ਼ਨ ਹੋ ਰਿਹਾ। ਸਭ ਕੁਛ ਤੇ ਨੇਲਸ ਕਰਾਂਦੇ ਕਰਾਾਂਦੇ ਨੇ ਅੱਜ ਕੱਲ
ਇਕਦਮ ਸਹੀ ਗੱਲ ਏ। ਵੈਸੇ ਹੋ ਗਿਆ ਮੈਨੂੰ ਤੇ ਸਾਲ ਹੋ ਚੁੱਕਿਆ ਤੁਹਾਨੂੰ ਹੁਣ ਪਤਾ ਚੱਲਿਆ।
ਹਾਂਜੀ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ।
ਸਾਡੇ ਨਾਲ ਗੱਲ ਵੀ ਨੀ ਹੋਈ ਨਾ ਕਿੰਨੇ ਟਾਈਮ ਤੋਂ
ਹਾਂ, ਵਾਕਿਆ ਚ ਸਾਡੀ ਗੱਲ ਨੀ ਹੋਈ ਕਿੰਨਾ ਟਾਈਮ ਹੋ ਗਿਆ।
ਓਦੋ ਵਿਆਹ ਤੇ ਮਿਲੇ ਸੀ ਅਸੀਂ।
ਜੀ, ਦੱਸਿਆ ਵੀ ਨੀ ਕਿਸੇ ਨੇ ਮੈਨੂੰ ਕੀ ਤੁਸੀਂ ਕਰਦੇ ਓ।
ਉਹੀ ਗੱਲ ਹੀ ਨਹੀਂ ਹੋਈ। ਬਲਕਿ ਮੈਂ ਓਦੋਂ ਜੀਦਾ ਵਿਆਹ ਸੀ ਨਾ ਤੁਹਾਡੇ ਜਿਹੜੇ ਨੋਨ ਵਿੱਚ ਨੇ ਉਹਨਾਂ ਦੇ ਵੀ ਕੀਤੇ ਸੀ ਮੈਂ ਨੇਲਸ ਹਾਂਜੀ, ਮੈਨੂੰ ਵੀ ਟਾਈਮ ਨੀ ਲੱਗਿਆ ਮੈਂ ਦੱਸਦੀ।
ਹਾਂ, ਉਹ ਪਤਾ ਕੀ ਐ ਮੈਂ ਮਤਲਬ, ਤੁਹਾਨੂੰ ਪਤਾ ਮੈਂ ਪੁੱਛਿਆ ਨੀ ਕਿਸੇ ਕੋਲ ਤਾਂ ਕਿਸੇ ਨੇ ਮੈਨੂੰ ਦੱਸਿਆ। ਹੀ ਨਹੀਂ। ਕੋਈ ਗੱਲ ਵੀ ਨੀ ਹੋਈ ਨਾ ਇਸ ਬਾਰੇ ਟੋ ਟੋਪਿਕ ਬਾਰੇ ਸਗੋਂ ਮੈਂ ਹੁਣ ਤੇ ਕਰਾ ਕੇ ਆਈ ਹਾਂ, ਨੇਲਸ ਬਾਹਰੋਂ ਕਰਾ ਕੇ ਆਈ। ਹਾਂ- ਹਾਂ ਹਾਂਜੀ, ਹੁਣ ਮੈਂ ਕਰਾ ਫੰਕਸ਼ਨ ਸੀ। ਸਾਡੇ ਤਾਂ ਦੀਦੀ ਦੀ ਮੈਰਿਜ ਸੀ। ਪਰ ਅਸੀਂ ਉੱਧਰ ਗਏ ਸੀ। ਤੇ ਫਿਰ ਆਪਣਾ ਕਰਾ ਕੇ ਗਈ ਸੀ। ਮੈਂ ਨੇਲਸ
ਅੱਛਾ-ਅੱਛਾ। ਚਲੋ ਕੋਈ ਨੀ ਹੁਨ ਕਰਾਨਾ ਫੇਰ ਮੇਰੇ ਕੋਲ ਹੋਰ ਕੀ
ਹਾਂਜੀ ਪਤਾ ਹੀ ਹੁਣ ਮੈਨੂੰ ਹੁਣ ਪਤਾ ਲੱਗਿਆ ਮੈਨੂੰ ਤੇ।
ਅੱਛਾ, ਅ ਉਹੀ ਨਾ ਟਾਈਮ ਹੀ ਨੀ ਲੱਗਿਆ। ਹਾਂਜੀ, ਹੋਰ ਸੁਣਾਓ।
ਸੀ ਤੁਹਾਨੂੰ, ਕਿ ਤੁਸੀਂ ਕੱਪੜੇ ਕਿੱਥੋਂ ਮੰਗਾਂਦੇ ਓ? ਬੜੇ ਸੋਹਣੇ ਪਾਏ ਹੁੰਦੇ ਨੇ ਤੁਸੀਂ।
ਮੈਂ ਨਾ ਔਨਲਾਈਨ ਸ਼ੋਪਿੰਗ ਕਰਨੀ ਆ ਜ਼ਿਆਦਾ।
ਅੱਛਾ, ਬੜੇ ਪਿਆਰੇ।
ਜਿਂਆਦਾ ਗਰੁੱਪ ਬਣੇ ਹੁੰਦੇ ਨੇ, ਬੂਟੀਕ ਪੀਸ ਆਂਦੇ ਨੇ ਆਨਲਾਈਨ ਹੀ। ਇੰਸਟਾਗ੍ਰਾਮ ਦੇ ਨਾ ਬੂਟੀਕ ਪੀਸ।
ਹਾਂਜੀ-ਹਾਂਜੀ।
ਜਾਂ ਜਿੱਦਾਂ ਔਨਲਾਈਨ ਜਿਹੜੀ ਹੋਰ ਐਪਸ ਨੇ, ਅ ਜੀਓ ਤੋਂ ਮੰਗਾਈ।
ਅੱਛਾ, ਤੁਸੀਂ ਨਾ ਵਾਈਟ ਟੋਪ ਪਾਇਆ ਹੋਇਆ ਸੀ? ਸ਼ਰਟ ਬਟਨਾਂ ਵਾਲੀ ਸੀ। ਤੇ ਬੜਾ ਪਿਆਰਾ ਲੱਗ ਰਿਹਾ ਸੀ ਓ ਤੇ ਤੁਸੀਂ ਫੋਟੋ ਪਾਈ ਸੀ ਨਾ ਮੈਂ ਕਿਹਾ ਚਲੋ ਤੁਹਾਨੂੰ ਪੁੱਛਾਂਗੀ। ਕਿੱਥੋਂ ਲਿਆਂਦਾ ਤੁਸੀਂ
ਅੱਛਾ।
ਬੜਾ ਪਿਆਰਾ ਲੱਗਦਾ ਪਿਆ ਸੀ। ਤੁਹਾਨੂੰ ਤੇ ਬੜਾ ਈ ਚਾ ਚੜਿਆ ਸੀ।
ਅੱਛਾ, ਅ ਮੈਂ ਔਨਲਾਈਨ ਹੀ ਮੰਗਾਇਆ ਸੀ, ਓ ਵੀ ਨਾ ਮੈਨੂੰ ਗਿਫਟ ਮਿਲਿਆ ਸੀ। ਤੇ ਉਹ ਰਿਟਰਨ ਜਿਵੇਂ ਮੈਨੂੰ ਥੋੜ੍ਹਾ ਸਾਈਜ਼ ਵੱਡਾ ਆ ਗਿਆ। ਫੇਰ ਉਹ ਮੈਂ ਰਿਟਰਨ ਕਰਾਨਾ ਸੀ, ਤਾਂ ਮੈਂ ਪੁੱਛਿਆ, ਕਿ ਜਿਨਾਂ ਨੇ ਗਿਫਟ ਕੀਤਾ ਮੇਰੀ ਫਰੈਂਡ ਸੀ। ਫੇਰ ਉਹਨੇ ਵੀ ਔਨਲਾਈਨ ਮੰਗਇਆ ਸੀ। ਉਹਨੇ ਮੈਨੂੰ ਦੱਸਤਾ ਸੀ ਵੀ ਇਹ ਇਦਰੋਂ। ਵੈਬਸਾਈਟ ਤੋਂ, ਹਾਂਜੀ ਫਿਰ ਓ ਤਾਂ? ਹਾਂਜੀ?
ਹਾਂਜੀ ਮੈਂ ਕਿਹਾ, ਵੈਸੇ ਔਨਲਾਈਨ ਵਧੀਆ ਮਿਲ ਜਾਂਦੇ ਨੇ।
ਬਿਲਕੁਲ, ਮੈਂ ਆਲਮੋਸਟ ਆਪਣੇ ਸ਼ੋਪਿੰਗ ਜਿਹੜੀ ਹੈ ਨਾ, ਔਨਲਾਈਨ ਹੀ ਕਰਦੀ ਹਾਂ, ਚਾਹੇ ਉਹ ਸੂਟ ਹੋਣ ਜਾਂ ਜੀਨਸ।
ਅੱਛਾ, ਪਰ ਨਾ ਪਤਾ। ਕੀ, ਪਿਛਲੀ ਵਾਰ ਕੀ ਹੋਇਆ ਸੀ, ਮੈਂ ਨਾ ਔਨਲਾਈਨ ਮੰਗਵਾਈ ਸੀ ਕੁੜਤੀ।
ਅੱਛਾ, ਅੱਛਾ।
ਓ, ਬੜਾ, ਮਤਲਬ ਨਾ ਤੁਹਾਨੂੰ ਕੀ ਦੱਸਾਂ, ਥੋੜ੍ਹਾ ਜਾ ਕੱਪੜਾ ਨਾ ਉਹ ਸੀਗਾ। ਮਿਕਸ ਕੱਪੜਾ ਆ ਗਿਆ। ਤੇ, ਮੈਂ ਦੇਖਿਆ ਵੀ ਨੀ ਰਿਟਰਨ ਪੋਲਿਸੀ ਵੀ ਨੀ ਸੀ ਉਹਦੀ। ਤੇ, ਮੈਂ ਐਵੇਂ ਮੰਗਾ ਲਿਆ ਦੇਖਿਆ ਵੀ ਨਹੀਂ। ਫਿਰ ਨਾ ਮੇਰੇ ਹਾਂ, ਅੰਜੀ ਔਨਲਾਈਨ ਕੋਈ ਪੇਜ ਆ ਰਿਹਾ ਸੀ, ਤੇ ਮੈਂ ਕਿਹਾ, ਚਲੋ ਸਾਰੇ ਔਨਲਾਈਨ ਮੰਗਾਉਂਦੇ ਨਾ ਮੈਨੂ ਪਿਆਰਾ ਲੱਗਿਆ, ਸੂਟ ਤੇ ਬੜਾ ਪਿਆਰਾ ਹੇ। ਪਰ ਨਾ, ਜਿਹੜਾ ਫੈਬਰਿਕ ਹੇ ਨਾ ਥੋੜਾ ਮਿਕਸ ਹੈ, ਉਹ ਉਹਨਾਂ ਗਰਮੀਆਂ ਤੁਹਾਨੂੰ ਪਤਾ ਪਾਇਆ ਨਹੀਂ ਜਾਂਦਾ।
ਸਹੀ ਗੱਲ ਹੈ, ਇਕਦਮ ਮੈਂ ਆਪ ਜਿਆਦਾ ਰਿਉਣ ਦਾ ਹੀ ਮੰਗਾਂਨੀ ਹਾਂ, ਔਰ ਇੱਕ ਤੇ ਨਾ ਤੁਸੀਂ, ਜਦੋਂ ਵੀ ਔਨਲਾਈਨ ਮੰਗਾਉਂਦੇ ਹੋ ਤੇ ਜ਼ਰੂਰ ਦੇਖਿਆ ਕਰੋ, ਬਈ ਉਹਨਾਂ ਦੇ ਫੋਲੋਵਰਸ ਕਿੰਨੇ ਨੇ, ਰਿਵਿਊਸ ਕਿੰਨੇ ਨੇ। ਰੇਟਿੰਗ ਕਿੰਨੀ ਏ, ਹਾਂਜੀ ਇਹ ਚੀਜ਼ਾਂ ਬੜੀ ਮ ਮੈਟਰ ਕਰਦੀ ਹੈ ਕੁਛ ਵੀ ਸ਼ੋਪਿੰਗ ਕਰੋ, ਜ਼ਰੂਰੀ ਨਹੀਂ ਕੱਪੜੇ ਵੈਸੀ ਹੀ। ਓਦਾਂ ਵੀ ਤੁਸੀਂ ਕੁਛ ਵੀ ਮੰਗਉਣਾ ਹੋਏ, ਕੋਈ ਕ੍ਰੋਕਰੀ ਦਾ ਮਟੀਰੀਅਲ ਹੋਏ, ਕੁਛ ਵੀ। ਜਾਂ ਆਪਣਾ ਕੋਈ ਪਰਸਨਲ ਨੀਡ ਦਾ ਕੁਛ ਵੀ ਹੋਏ, ਹਾਂਜੀ, ਤੁਸੀਂ ਜ਼ਰੂਰ ਚੈੱਕ
ਮੈਂ ਪਤਾ ਕੀ ਹਾਂਜੀ ਦੇਖੇ ਸੀ, ਉਹਦੇ ਨਾ ਮਤਲਬ ਰੀਵਿਊ ਤੇ ਵਧੀਆ ਆਏ ਸੀਗੇ। ਪਰ ਪਤਾ ਨੀ ਮੇਰੇ ਨਾਲ ਹੀ ਕਿਉਂ ਇਸ ਤਰ੍ਹਾਂ ਹੋ ਗਿਆ।
ਉਹ ਕਈ ਵਾਰ ਨਾ ਹੋ ਜਾਂਦਾ, ਜਿਵੇਂ ਕਈ ਵਾਰ ਉਹਨਾਂ ਕੋਲ ਸੇਮ ਚੀਜ਼ ਨਹੀਂ ਹੁੰਦੀ। ਤੇ ਉਹ ਐਵੇਂ ਰਿਪਲੇਸ ਕਰ ਦਿੰਦੇ ਨੇ, ਹਾਂਜੀ‌, ਯਾ ਕਈ ਵਾਰ ਕੱਪੜਾ ਜਿੱਦਾਂ ਸਾਨੂੰ ਲੱਗਦਾ ਉਵੇਂ ਤੇ ਹੁੰਦਾ ਹੀ ਨਹੀਂ। ਕਈ ਰਿਵਿਊਜ਼ ਵੀ ਜਿਨਾਂ ਨੂੰ ਸਹੀ ਲੱਗਦਾ ਕੱਪੜਾ ਕਈ ਪਾ ਲੈਂਦੇ ਹੋ ਮ ਤੇ ਉਹਨਾਂ ਨੇ ਰਿਵਿਊ ਸਹੀ ਕਰਤੇ ਹੁਣ ਅਸੀਂ ਪਾਉਦੇ ਨੀ ਆ
ਉਹ ਮੈਂ ਪਾਉਂਦੀ ਨੀ ਬਿਲਕੁਲ ਵੀ
ਹਾਂਜੀ ਓਹੀ ਨਾ ਮੈਂ ਆਪ ਨਹੀਂ ਪਾਉਂਦੀ ਤਾਂ ਹੀ ਮੈਂ ਰਿਓਨ ਤੇ ਮੰਗਵਾਉਂਦੀ ਆ
ਹਾਂਜੀ ਉਹ ਵੀ ਫੈ ਜੇ ਰੀਓਂਨ ਫੈਬਰਿਕ ਹਾਂਜੀ ਮਲਕੋਟਨ ਹੋ ਗਈ। ਤੇ ਫੈਬਰਿਕ ਅੱਛਾ ਆਉਂਦਾ ਹੈ ਹਾਂਜੀ ਗਰਮੀਆਂ ਚ ਤੇ ਬੜਾ ਵਧੀਆ ਆਉਂਦਾ ਹੈ। ਸਕਿੰਨ ਵੀ ਠੀਕ ਰਹਿੰਦੀ ਹੈ।
ਹੋਰ
ਝੁਭਦੇ ਨੇ ਬੜੇ ਕੱਪੜੇ
ਉਹੀ ਨਾ ਤੁਹਾਨੂੰ ਪਤਾ ਹੀ ਹੈ ਨਾਲ ਗਰਮੀ ਕਿੰਨੀ ਹੋ ਰਹੀ ਹੈ।
ਗਰਮੀ ਬਹੁਤ ਪੈ ਰਹੀ ਹੈ ਇੱਧਰ ਬੜਾ ਮਤਲਬ ਧੁੱਪ ਬੜੀ ਹੋ ਜਾਂਦੀ ਏ, ਸੇਤੋਂ ਸਮਝੋ ਸ ਸਵੇਰੇ ਸੱਤ ਵਜੇ ਈ ਧੁੱਪ ਲੱਗਦੀ ਏ, ਇੰਨੀ ਮਤਲਬ ਗਰਮੀ ਲੱਗਣੀ ਸ਼ੁਰੂ ਹੋ ਜਾਂਦੀ ਸਵੇਰੇ।
ਉਹੀ ਨਾ ਸਾਡਾ ਵੀ ਏਦਾਂ ਹੀ ਏ, ਧੁੱਪ ਹੀ ਬਥੇਰੀ ਆਉਂਦੀ ਹੈ। ਕਦੀ ਵਿੰਡੋ ਖੋਲ੍ਹ ਦੋ ਇੰਨੀ ਧੁੱਪ ਆਉਂਦੀ ਨਾ ਬਹੁਤ ਜ਼ਿਆਦਾ। ਹਮ
ਗਰਮੀਆਂ ਚ ਤੇ ਇਹੀ ਕੁਛ ਹੋਣਾ ਤੇ ਫਿਰ ਮੈਂ ਤੁਸੀਂ ਮੈਨੂੰ ਦੱਸਣਾ ਭੇਜ ਜੇਹੜ ਤੋਂ ਤੁਸੀਂ ਮੰਗਵਾਉਂਦੇ ਹੋ ਮੈਂ ਨਾ ਅਨਾਰਕਲੀ ਸੂਟ ਮੰਗਵਾਉਣਾ ਕੋਟਨ ਚ ਅੱਛਾ
ਹਾਂਜੀ ਮੈਂ ਤੇ ਵੈਸੇ ਨਾ ਮੇਰਾ ਹਾਂਜੀ।
ਕੋਟਨ 'ਚ ਨਾਰਕਲੀ ਸੂਟ ਮਿਲ ਜਾਣ ਕਿ
ਬਿਲਕੁਲ ਮਿਲ ਜਾਣਗੇ। ਔਰ ਇੰਨੀ ਸੋਹਣੀ ਵਰਾਇਟੀ ਹੈ ਨਾ ਬਹੁਤ ਜ਼ਿਆਦਾ ਸੋਹਣੀ ਮੈਂ ਆਪਣੀ ਮੰਮਾ ਨੂੰ ਲੈ ਕੇ ਦਿੱਤਾ ਸੀ ਬੜਾ ਹੀ ਪਿਆਰਾ ਏ
ਅੱਛਾ।
ਉਹਨਾ ਵਾਸਤੇ ਮੰਗਾਇਆ ਸੀ ਮੈਂ ਤੁਹਾਨੂੰ ਪਿੱਕ ਸ਼ੇਅਰ ਕਰ ਦਾਂਗੀ ਭਾਵੇਂ ਤੁਸੀਂ ਦੇਖ ਲੈਣਾ ਆਪਣੇ ਆਪ ਨੂੰ
ਲਿੰਕ ਭੇਜ ਦੇਣਾ ਜੇ ਤੇ ਤੁਸੀਂ ਮੰਗਵਾਉਂਦੇ ਹੋ ਹੋਰ ਤੂੰ ਪਤਾ ਕੀ ਮੈਨੂੰ ਨਾ ਥੋੜ੍ਹਾ ਮੈਨੂੰ ਨਾ ਚੋਇਸ ਵੀ ਨੀ ਪਤਾ ਲੱਗਦੀ। ਮੈਨੂੰ ਸਮਝ ਨੀ ਲੱਗਦੀ, ਮੇਰੇ ਤੇ ਕੀ ਅੱਛਾ ਲੱਗੇਗਾ। ਤੇ ਤੁਸੀਂ ਮੈਨੂੰ ਅ ਪੰਜ ਛੇ ਆਰਟੀਕਲ, ਇਸ ਤਰ੍ਹਾਂ ਦੇ ਹੋ ਨਾ ਤੁਸੀਂ ਮੈਨੂੰ ਪਸੰਦ ਕਰਕੇ ਭੇਜਣਾ ਤੇ ਮੈਂ ਭਾਵੇਂ ਉਹਨਾਂ ਚ ਦੇਖ ਲਾਂਗੀ ਸਲੈਕਟ ਕਰ ਲਾਗੀ।
ਹਾਂਜੀ। ਬਿਲਕੁਲ, ਕੋਈ ਨੀ ਮੈਂ ਤੁਹਾਨੂੰ ਭੇਜ ਦਾਂਗੀ।
ਚੋਇਸ ਹੋ ਜਾਏਗੀ। ਤੁਹਾਡੀ ਵੀ ਚੋਇਸ ਹੋ ਜਾਏਗੀ।
ਓਹੀ ਕੋਈ ਗੱਲ ਨੀ, ਮੈਂ ਤੁਹਾਨੂੰ ਭੇਜ ਦਾਂਗੀ। ਇੱਕ ਤੇ ਨਾ ਵੈਸੇ ਮੈਂ ਜ਼ਿਆਦਾ ਮੰਗਉਣੀ ਹਾਂ। ਦੋ ਹੀ ਵੈਬ, ਦੋ ਨੇ ਪੇਜਿਸ ਜਿੱਥੋਂ ਮੰਗਵਾਣੀ ਆ। ਓਲਮੋਸਟ ਉੱਥੇ ਪੰਜਾਬੀ ਜੁੱਤੀ ਵੀ ਬਹੁਤ ਸੋਹਣੀ ਮਿਲਦੀਆਂ ਨੇ।
ਅੱਛਾ। ਪੰਜਾਬੀ ਜੁੱਤੀਆਂ ਬੜੀ ਪਿਆਰੀਆਂ ਲੱਗਦੀਆਂ ਪਾਈਆਂ ਵੈਸੇ ਹੀ।
ਹਾਂਜੀ, ਉਹੀ ਨਾ ਮੈਂ ਉੱਥੇ ਉਹਨਾਂ ਦੇ ਪੇਜ ਤੇ ਹੀ ਸੂਟ ਵੀ ਨੇ ਨਾਲ ਪੰਜਾਬੀ ਜੁੱਤੀ ਵੀ ਏ।
ਅੱਛਾ।
ਨਾਲ ਉਹਨਾਂ ਦਾ ਪੂਰੇ ਈਅਰਿੰਗ ਵਗੈਰਾ ਵੀ ਆਂਦੇ ਨੇ ਏਦਾਂ। ਜਿਵੇਂ ਵੈਡਿੰਗ ਸੀਜਨ ਆਂਦਾ ਨਾ ਫਿਰ ਜ਼ਰੂਰ ਏਅਰਿੰਗ ਵਗੈਰਾ ਨਾਲ ਜ਼ਰੂਰ ਪਾਂਦੇ ਨੇ ਸੂਟਾਂ ਦੇ ਨਾਲ ਓਦਾਂ ਤੇ ਸੂਟ ਹੋਰ ਪੰਜਾਬੀ ਜੁੱਤੀ ਹੈ ਹੀ ਏ ਉਹਨਾ ਦੇ ਉਹਦੇ ਤੇ ਨਾ
ਅੱਛਾ ਤੇ ਤੁਸੀਂ ਤੇ ਫੇਰ ਤੁਸੀਂ ਜੋ ਪਰਸ ਵਗੈਰਾ ਨੇ ਤੁਸੀਂ ਉਹ ਵੀ ਓਨਲਾਈਨ ਮੰਗਵਾਉਦੇ ਹੋ।
ਪਰਸ ਵੈਸੇ ਓਲਮੋਸਟ ਮੇਰੇ ਨਾ ਔਨਲਾਈਨ ਹੀ ਆਂਦੇ ਨੇ। ਤੇ ਇੱਕ ਦੋ ਨੇ ਜਿਹੜੇ ਮੈਂ ਬਾਹਰੋਂ ਲਿੱਤੇ ਨੇ ਬਈ ਏਦਾਂ ਫਲਾਈਨ, ਆਪ ਸ਼ੋਪਿੰਗ ਕਰਕੇ ਜਿੱਦਾਂ ਗਏ ਅਸੀਂ। ਮਾਰਕੀਟ ਵਗੈਰਾ ਗਏ, ਮੋਲ ਗਏ। ਉੱਥ ਤੋਂ ਲਿਤੇ, ਉਹ ਵੀ ਬੜੇ ਹੀ ਅੱਛੇ ਨੇ ਵੈਸੇ ਤੇ।
ਅੱਛਾ, ਤੁਹਾਡਾ ਨਾ ਬੜਾ ਤੁਸੀਂ, ਅੱਛਾ। ਬੜੇ ਪਿਆਰੇ ਫੜੇ ਹੁੰਦੇ ਨੇ ਤੁਸੀਂ ਪਰਸ ਹਾਂ। ਤੁਸੀਂ ਸੋਹਨੇ ਫ ਫੜਿਆ ਹੋਇਆ ਸੀ ਬਲੈਕ ਕਲਰ, ਹਾਂਜੀ।
ਉਹ, ਮੈਂ ਮੋਲ ਤੋਂ ਹੀ ਲਿੱਤਾ ਸੀ ਬਲੈਕ ਵਾਲਾ ਵੀ।
ਅੱਛਾ।
ਹਾਂਜੀ। ਉਹ ਨਾਲ ਪਤਾ ਚੱਲਦਾ ਐ, ‌ ਐਵੇਂ ਜਦੋਂ ਅਸੀਂ ਕੋਈ ਡਰੈਸ ਵਗੈਰਾ ਪਾਈ ਹੋਏ ਨਾ ਜਾਂ ਕੁਛ ਮਿੱਡੀ ਵਗੈਰਾ ਉਹਦੇ ਨਾਲ ਜ਼ਿਆਦਾ ਅੱਛਾ ਲੱਗਦਾ ਹੈ। ਥੋੜਾ ਵੈਸਟਰਨ ਟਾਈਪ ਐ ਨਾ, ਹੋਰ ਕੀ ਪਰ। ਜ਼ਿਆਦਾ ਵੈਸੇ ਸ਼ੋਲਡਰ ਬੈਗ ਪਸੰਦ ਨੇ। ਫਿਰ ਮੈਂ ਉਹੀ
ਅੱਛਾ, ਉਹ ਵੀ ਹਾਂ, ਅੱਛੇ ਲੱਗਦੇ ਨੇ ਉਹ ਵੀ ਪਿਆਰੇ ਲੱਗਦੇ ਨੇ ਸ਼ੋਲਡਰ
ਉਹੀ ਨਾ, ਹਾਂਜੀ। ਹੋਰ ਤੁਸੀਂ ਨੀ ਬੜਾ ਪਿਆਰਾ ਪਰਸ ਪਕੜਿਆ ਦਾ ਸੀ। ਇੱਕ ਮੈਨੂੰ ਬੜਾ ਪਸੰਦ ਆਇਆ ਸੀ। ਵਾਈਟ ਕਲਰ ਦਾ ਸੀ ਕੁਛ ਔਰ ਇੱਕ ਯੇਲੋ ਵੀ ਸੀ ਤੁਹਾਡੇ ਕੋਲ ਬਟਰ ਕਲਰ ਦਾ। ਬਟਰ ਦੀ ਐਲੋ ਕਲਰ, ਉਹ ਵੀ ਬੜਾ ਹੀ ਪਿਆਰਾ ਸੀ।
ਹਾਂਜੀ, ਉਹ ਨਾ ਗਿਫਟੀਡ ਨੇ।
ਅੱਛਾ-ਅੱਛਾ।
ਹਾਂਜੀ, ਮੇਰੇ ਦੀਦੀ ਹੈਗੇ ਨੇ ਉਹਨਾਂ ਨੇ ਦਿੱਤੇ ਸੀ। ਉਹਨਾਂ ਦਾ ਬ੍ਰਦਰ ਬਾਰ ਰਹਿੰਦਾ ਏ।
ਅੱਛਾ-ਅੱਛਾ, ਫਿਰ ਤੇ ਬੜੀ ਵਧੀਆ। ਦੇਖਣ ਤੋਂ ਹੀ ਇੰਨਾ ਅੱਛਾ ਲੱਗ ਰਿਹਾ ਸੀ। ਉਹਦੀ ਕੁਆਲਿਟੀ ਵੀ ਅੱਛੀ ਲੱਗਹੀ ਸੀ ਲੈਦਰ ਟਾਈਪ ਸੀ ਨਾ ਉਹ, ਬਟਰ ਹੀ ਆ ਵਾਲਾ ਤੇ ਲੈਦਰ ਵਾਲਾ ਸੀ, ਉਹ ਤੇ ਬੜਾ ਹੀ ਪਿਆਰਾ ਲੱਗਦਾ ਪਿਆ ਸੀ।
ਸਭ ਨੂੰ ਬੜਾ ਪਸੰਦ ਆਉਂਦੇ ਉਹ ਪਰਸ।
ਹਾਂ ਉਹ ਹੈ ਹੀ ਲੁੱਕ ਐਸੀ। ਕਈ ਹੁੰਦੀ ਨਾ ਚੀਜ਼ਾਂ ਜਿਹੜੀ ਬੰਦਾ ਦੁਬਾਰਾ ਵੇਖਦਾ ਏ, ਇੱਕ ਵਾਰ ਵੇਖ ਕੇ ਉਹੀ ਹੈ ਉਹਦਾ। ਤੁਸੀਂ ਨਾਲ ਤੁਹਾਡੀ ਲੁੱਕ ਵੀ ਬੜੀ ਅੱਛੀ ਲੱਗਦੀ ਪਈ ਸੀ। ਜਿੱਦਾਂ ਤੁਸੀਂ ਕੈਰੀ ਕੀਤਾ ਦਾ ਸੀ ਪਰਸ ਨੂੰ, ਤੁਸੀਂ ਆਪਣੇ ਆਪ ਉਹ ਜਿਵੇਂ ਤੁਹਾਡਾ ਡਰੈਸ ਵਗੈਰਾ ਅੱਛੀ ਲੱਗਦੀ ਪਈ ਸੀ।
ਹਾਂਜੀ। ਹਾਂ, ਮੈਂ ਵੀ ਦੇਖੋ ਵੈਸੇ ਤਾਂ ਮੈਂ ਇੱਥੇ ਹੀ ਉਹ ਤੁਹਾਨੂੰ ਪਤਾ ਮੈਂ ਇੱਥੋਂ ਮਾਰਕੀਟ ਤੋਂ ਹੀ ਲੈਂਨੀ ਆ। ਉਹ ਵੀ ਦੀਦੀ ਨਾਲ ਲੈ ਕੇ ਜਾਂਦੀ ਆ ਆਪਣੀ ਨਾ, ਮੈਨੂੰ ਕਿਉਂਕਿ ਇਕੱਲੇ ਤਾਂ ਸਮਝ ਨਹੀਂ ਆਂਦੀ। ਮੈਂ ਸਭ ਹੁਣ ਚੋਇਸ ਹੀ ਪਾਣੀਂ ਹਾਂ ਕੱਪੜੇ।
ਅੱਛਾ ਉਹੀ ਹਰ ਕਿਸੇ ਨੂੰ ਹੁੰਦਾ ਇੱਕ ਨਾਲ‌ ਚੋਇਸ। ਲਾਏ ਕੋਈ ਹਨਾ।
ਹਾਂਜੀ ਕਿਉਂਕਿ ਮੈਨੂੰ ਹਾਂਜੀ। ਸਮਝ ਨੀ ਆਦਾ ਕੱਲੇ ਮਾਰਕੀਟ ਜਾਵਾਂ ਕੁਛ ਸਮਝ ਨੀ ਆਏਗਾ ਕੀ ਲਵਾਂ ਕਿ ਨਾ ਲਵਾ।
ਹਾਂਜੀ, ਪਰ ਇਹ ਚੀਜ਼ਾਂ ਮਾਰਕੀਟ 'ਚ, ਨਾ, ਥੋੜੀ ਚੀਜ਼। ਜਾਂ ਆਪਸ਼ਨ ਥੋੜੇ ਘੱਟ ਹੁੰਦੇ ਨੇ ਜਿੱਦਾਂ ਔਨਲਾਈਨ।
ਹਾਂਜੀ। ਹਾਂਜੀ। ਚਲੋ ਠੀਕ ਹੈ ਚੰਗਾ ਜੀ ਸਤਿ ਸ੍ਰੀ ਅਕਾਲ ਜੀ। ਜੀ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਹਾਂਜੀ ਸਤਿ ਸ੍ਰੀ ਅਕਾਲ।